ਹੈਲੋ
ਹੈਲੋ
ਹੈਲੋ
ਜੀ ਹੈਲੋ ਆਵਾਜ਼ ਆ ਰਹੀ
ਹੈਲੋ
ਹੈਲੋ
ਹਾਂਜੀ ਤੁਹਾਡੀ ਆਵਾਜ਼ ਬੜੀ ਘੱਟ ਆ ਰਹੀ ਭੈਣ ਜਜੀ
ਹਾਂਜੀ ਨਹੀਂ ਨਹੀਂ ਆ ਰਹੀ ਹੁਣ ਪਹਿਲੇ ਇਕਦਮ ਹੋਈ ਸੀ ਹੁਣ ਆ ਰਹੀ ਆਵਾਜ਼
ਬਹੁਤ ਘੱਟ ਆਉਂਦੀ ਪਈ ਹੈ
ਸਤ ਸ਼ ਅਕਾਲ ਸਿ ਸ਼੍ਰੀ
ਸਤਿ ਸ੍ਰੀ ਅਕਾਲ ਜੀ
ਕੀ ਹਾਲ ਚਾਲ
ਹਾਂਜੀ ਵਧੀਆ ਵਧੀਆ ਤੁਸੀਂ ਸੁਣਾਓ
ਹਾਂ ਬਸ ਯਾਦ ਕੀਤਾ ਤੁਸੀਂ ਮੈਂ ਫ ਤੁਹਾਡਾ ਫ਼ੋਨ ਆਇਆ ਤੇ ਮੈਨੂੰ ਬੜਾ ਖੁਸ਼ੀ ਲੱਗੀ ਮੈਂ ਕਿਹਾ ਚਲੋ ਤੁ ਤੁਸੀਂ ਸਾਨੂੰ ਯਾਦ ਤਾਂ ਕੀਤਾ
ਹਾਂਜੀ ਬਹੁਤ ਅੱਛਾ ਕੀਤਾ ਜੀ ਤੁਸੀਂ ਭੈਣ ਜ ਮੈਨੂੰ ਬਹੁਤ ਘੱਟ ਅਵਾਜ਼ ਆ ਰਹੀ ਹੈ
ਅੱਛਾ ਨਹੀਂ ਮੈਨੂੰ ਤੇ ਆਵਾਜ਼ ਆ ਰਹੀ ਹੈ ਤੁਹਾਡੀ ਐਸੀਂ ਪਤਾ ਨੀ ਉਹਨੂੰ
ਤਨ ਉਹ ਪਤਾ ਨੀ ਬਚਿਆਂ ਨੇ ਕਿ ਥੇ ਰੱਖ ਦਿੱਤਾ ਨੇ
ਹਾਂ ਚਲੋ ਚਲੋ ਹੌਲੀ ਹੌਲੀ ਚੱਲੋਗਾ ਹਾਂਜੀ ਜੀ ਹਾਂਜੀ ਤੁਹਾਡੇ ਫੋਨ ਚ ਕੋਈ ਹੋਏਗਾ ਫੇਿਰ ਖਰਾਬੀ ਨੇ ਤੇ ਮੈਨੂੰ ਉਹਦੇਵਾਜ਼ ਆਈ ਆ ਰਹੀ ਤੁਹਾਡੀ
ਮੈਨੂੰ ਬਹੁਤ ਘੱਟ ਆਉਂਦੀ ਪਈ ਤੁਹਾਡੀ ਅ ਨਾ
ਅੱਛਾ, ਹੋਰ ਸੁਣਾਓ ਕੀ ਕਰਦੇ ਪਏ ਸੀ। ਹੈਲੋ ਕੀ ਕਰਦੇ ਪਏ ਸੀ ਤੁਸੀ
ਹਾਂ ਬੈਠੇ ਹੋਏ ਸੀ ਚਾਹ ਪੀਤੀ ਮੈਂ ਕਿਹਾ ਚਲੋ ਭੈਣਜੀ ਨਾਲ ਗੱਲ ਕਰੀਏ ਮੈਂ ਤੁਹਾਡੇ ਕੋਲ ਪੁੱਛਣਾ ਸੀ। ਸੀ
ਹਾਂਜੀ
ਕਢਾਈ ਦੇ ਬਾਰੇ ਪੁੱਛਣਾ ਸੀ। ਪਹਿਲੇ ਅਸੀ ਲੋਕ ਦਾਜਾਂ ਵਰੀਆਂ ਦੇ ਨੀ ਚਾਦਰਾਂ ਕੱਢੇ ਕੱਢਦੇ ਸੀ ਆਪ ਹੀ ਹੁਣ ਫੇਰ ਦੁਬਾਰਾ ਉਹੀ ਰਿਵਾਜ ਜਾ ਗਿਆ
ਹਾਂਜੀ ਹਾਂ ਦੇਖਿਆ ਹਾਂ ਬੜਿਆਂ ਨੂੰ ਵੇਖਿਆ ਕਢਾਈਆਂ ਵਾਲੇ ਮਤਲਬ ਸੂਟਾਂ ਤੇ ਵੀ ਕੱਢਵਾਉਣ ਅਤੇ ਆ ਆਉਂਦੀਆਂ ਨਾ ਔਨਲਾਈਨ ਕਈ ਚੀਜ਼ਾਂ ਆਉਂਦੀਆਂ ਆਨਲਾਈਨ ਕਾਈ ਚੀਜਾ ਅਦੀਆਂ ਬਈ ਚਾਦਰਾਂ ਤੇ ਅੱਜ-ਕੱਲ ਤਾਂ ਬਡੀਆਂ ਵਡੀਆਂ ਸੀਨਰੀਆਂ ਬਣੀਆਂਆਂ ਜੀ ਬਣੀਆਂ ਦੀਆਂ ਹੁੰਦੀਆਂ ਜੇ ਪਹਿਲੇ ਵੀ ਲੋਕੀ ਕਰਦੇ ਸੀ ਉਝ ਪਤਾ ਹਾਂ ਹੈ, ਤੇ ਹੈ ਬੰਦੇ ਸਾਨੂੰ ਜਾਣਣ ਵਾਲੇ ਤੁਸੀ ਗੱਲ ਕੀਤੀ ਤੇ ਅਸੀ ਕਰਾਂਗੇ ਉਹਨਾਂ ਨਾਲ ਗੱਲ ਕੀ ਕਢਾਈ ਦਾ ਕੀ ਹਿਸਾਬ ਕਿਤਾਬ ਇਹਨਾ ਪਤਾ ਨੀ ਹੈ ਕੀ ਲੈਂਦੇ ਕਰਦੇ ਆ ਆਹ ਹੁੰਦੇ
ਹਾਂ ਮੈਂ ਚਲੋ ਤੁਹਾਡੇ ਨਾਲ ਗੱਲ ਕਰਕੇ ਦੇਖਾਂ, ਕੋਈ ਹੈਤੇ ਮੈਨੂੰ ਦੱਸੋ ਥੋੜੇ ਜਿਹੇ ਮੈਂ ਇਕ ਦੋ ਚਦਰਾਂ ਕਢਵਾਉਾਨਆ ਨੇ ਕ ਐਸ ਮਿੰਟ ਵਾਲੀਆਂ। ਉਹ ਕਿਸ ਦੀ ਕਢਾਈ ਬੋਲਦੇ ਕੀ ਬੋਲਦੇ ਆ ਹੈਗੇਆ
ਦਸੂਤੀ ਇਕ ਦਸੂਤੀ ਦੀ ਕਢਾਈ ਹੁੰਦੀ ਸੀ ਜਿਹੜੀ ਏ ਓ ਉਹ ਬੰਦੇ ਸੀਗੇ ਉਹ ਕਿਹੜੀ ਹੁੰਦੀ ਸੀ ਕੇਸ ਮਿੰਟ ਜਿਹੀ ਚਦਰ ਹੁੰਦੀ ਸੀ ਨਾ ਦਾਨਿਆ-ਦਾਨਿਆ ਵਾਲੀ ਗਿਨਕੇ, ਗਿਨ ਗਿਨਕੇ ਦਾਨੇ ਤੇ ਉਹ ਧਾਗਾ ਪਾਨਾ ਕਿਹੜਾ ਧਾਗਾ ਹੁੰਦਾ ਸੀ। ਡੋਰੀ ਜੀ ਵਰਗਨ ਧਾਗਾ ਹੁੰਦਾ ਸ ਤੇ ਪਤਾ ਨਹੀ ਕੀ ਬੋ ਬੋਲਦੇ ਸੀ ਹੁਨ ਮੈਨੂੰ ਨਾਮ ਹੀ ਭੁੱਲ ਗਏ ਜੇ ਕੋਟਨ ਜੇਦਾ ਧਾਗਾ ਹੁੰਦਾ ਸੀ ਹਾਂਜੀ-ਹਾਂਜੀ।
ਥਰੈਡ ਬੋਲਦੇ ਕੀ ਬੋਲਦੇ ਆ।
ਹਾਂ ਥਰੈਡ ਤੇ ਚਲੋ ਧਾਗੇ ਨੂੰ ਬੋਲਦੇ ਨਾ ਉਹ ਕੁਛ ਮੋਟਾ ਜਿਹਾ ਧਾਗਾ ਹੁੰਦਾ ਸੂਤੀ ਜਿਹਾ ਧਾਗਾ ਹੁੰਦਾ ਸੀ ਡੋ ਉਹ ਮਿਲ ਜਾਂਦੀਆਂ ਸੀ ਉਹ ਦੀਆਂ ਹਾਂ। ਲੱਛੀਆ ਜਿਵੇਂ ਮਿਲ ਜਾਂਦੀਆਂ ਸੀ ਅਤੇ ਇੰਨੇ-ਇੰਨੇ ਬਣੀਆਂ ਹੁੰਦੀਆਂ ਛੋਟੇ-ਛੋਟੇ ਪੈਕੇਟ ਵੀ ਬਣੇ ਹੁੰਦੇ ਸੀ ਉਹਦੇ ਚ
ਹਾਂਜੀ
ਕਲਰ ਅਲੱਗ-ਅਲੱਗ ਤਰ੍ਹਾਂ ਦੇ ਮਿਲ ਜਾਂਦੇ ਹੁੰਦੇ ਸੀ। ਤੇ ਕੋਈ ਗੋਲੇ ਵੀ ਬਣੇ ਹੁੰਦੇ ਸੀ।
ਹਾਂਜੀ
ਹਾਂ ਚਲੋ ਮੈਨੂੰ ਹੈ ਜਾਨਣ ਵਾਲੇ ਮੈਂ ਤੁਸੀਂ ਯਾਦ ਕਰਵਾਇਆ ਤੇ ਮੈਂ ਪਤਾ ਕਰਕੇ ਤੁਹਾਨੂੰ ਦੱਸਾਂਗੀ ਉਹਨਾਂ ਕੋਲੋਂ ਕੀ ਹਿਸਾਬ-ਕਿਤਾਬ ਹੈ ਕਢਾਈ ਦਾ। ਕਿਸ ਤਰ੍ਹਾਂ ਕਰਦੇ ਆ ਫਲਾਵਰ ਦੇ ਹਿਸਾਬ ਨਾਲ ਪੈਸੇ ਲੈਂਦੇ ਆ ਜਾਂ ਕਿਸ ਤਰ੍ਹਾਂ ਕਿਸ ਹਿਸਾਬ ਨਾਲ ਪੈਸੇ ਲੈਂਦੇ ਆ ਉਹ ਮੈਂ
ਸੈਟ ਪੂਰਾ ਕਢਵਾਣਾ ਮੈਂ।
ਅੱਛਾ ਪੂਰਾ ਸੈੱਟ।
ਹਾਂ ਸਰਾਣੇ, ਚੱਦਰ ਹੋਰ ਅਮ ਉਹਦੇ ਕੁਛ ਮੈ ਮੈਟ ਮੇਜ਼ ਦਾ ਕਵਰ ਹੁੰਦਾ ਨਾ ਕੀ ਬੋਲਦੇ ਆ ਮੈਂ ਤਾਂ ਹਾਂ ਉਹ ਵੀ ਫਿਰ ਸੋਫਿਆਂ ਦਾ ਹੋ ਗਿਆ। ਸੋਫੇ ਦੇ ਕਵਰ
ਦਾਗੀ ਪੂਰਾ ਸੈੱਟ ਵੀ
ਹਾਂ ਸੋਫਿਆਂ ਦੇ ਕਵਰ ਵੀ ਨਾਲੇ ਕੁਸ਼ਨ।
ਠੀਕ ਹੈ।
ਹਾਂ।
ਨਾ ਅਲੱਗ-ਅਲੱਗ ਤਰੀਕੇ ਦਾ ਸਾਰਾ ਪੁੱਛ ਕੇ ਇਹ ਦਾ ਉਹਨਾਂ ਕੋਲ ਰੇਟ ਵੀ ਸਾਰਾ ਪਤਾ ਕਰਕੇ ਤੇ ਤੁਹਾਨੂੰ ਦੱਸਾਂਗੀ ਮੈਂ। ਫੇਰ ਫੋਨ ਤੇ ਗੱਲ ਕਰਾਂਗੇ ਨਾ ਫਿਰ ਮੈਂ ਤੁਹਾਨੂੰ ਉਹਨਾਂ ਦਾ ਰੇਟ ਵਗੈਰਾ ਸਭ ਕੁੱਛ ਕਢਵਾ ਦਾਂਗੀ ਮੈਨੂੰ ਹਜੇ ਇੰਨਾ ਪਤਾ ਨੀ ਕਿਉਂਕਿ ਤੁਸੀਂ ਗੱਲ ਕੀਤੀ ਹੈ ਮੈਨੂੰ ਵੀ ਯਾਦ ਆ ਗਿਆ ਕਿ ਹਾਂ ਬਣਾਉਂਦੇ ਤੇ ਹੈਗੇ ਆ ਸਾਡੇ ਜਾਨਣ ਵੱਲ ਲਈਏ ਕੋਈ
ਹਾਂਜੀ
ਹ ਤ
ਤੇ ਬਸ ਫਿਰ ਠੀਕ ਸਾਡੇ ਤੇ ਕਰਵਾ ਦੇਣਾ
ਹਾਂਜੀ ਬਿਲਕੁਲ ਬਿਲਕੁਲ ੂਲ ਕਰਵਾ ਦਾਂਗੀ ਤੁਹਾਡਾ ਇਹ ਵਾਲਾ ਕੰਮ ਵੀ ਤੁਹਾਡਾ ਕਰਵਾ ਦਾਂਗੀ ਔਰ ਬਾਕੀ ਕਿ ਮੇਰੇ ਘਰ ਕਰ ਲੈਂਦੀ ਮੇਰੀ ਨ ਨੂੰਹ ਵੀ ਕਰ ਲੈਂਦੀ ਕੋਈ ਕੰਮ ਜਿਵੇਂ ਸਿਈ ਹੀ ਕਰ ਲੈਂਦੀ ਹੈ ਥੋੜ੍ਹੀ ਬਹੁਤ ਸਿਲਾਈ ਕਰ ਲੈਂਦੀ ਤੇ ਮੈਂ ਵੀ ਉਹਨੂੰ ਕਹਿੰਦੀ ਰਹਿੰਦੀ ਵੀ ਕਰਦੀ ਰਹੇਗੀ ਤੇ ਤੇਰਾ ਹੱਥ ਚੱਲਦਾ ਰਹੇਗਾ
ਹਾਂ
ਹਾਂ ਤੇ ਕਰ ਲੈਂਦੀ ਥੋੜ੍ਹੀ ਬਹੁਤੀ ਸਿਲਾਈ ਹਹੀ ਕਹਿੰਦੀ ਹੈ ਕਢਾਈ ਵੀ ਆਉਂਦੀ ਹੈ ਮੈਨੂੰ ਪਰ ਮੈਂ ਕਦੀਰ ਕਢਾਈ ਅਸੀਂ ਦਵਾਈ ਨਹੀਂ ਕਿਸੇ ਚੀਜ਼ 'ਤੇ ਕਵਾਂਗੀ ਕੁੱਛ ਸਰਹਣੇ ਬਣਾ ਲੈ ਇੱਕ ਸੈੱਟ ਬਣਾ ਕੇ ਦੇਖੇਗੀ ਦੇਖੋ ਕੋਰਸ ਕੀਤਾ ਤਾਂ ਸੁ ਨਾ
ਤੇ ਚਾਦਰਦਰਾਂ ਹੋ ਗਈਆਂ
ਆਾਂ ਇਹਨੇ ਤੇ ਕੋਈ ਕੋਰਸ ਕੀਤਾ ਤਾਂ ਨਾ ਆਪਣਾ ਤੇ ਉਹ ਆਉਂਦਾ ਹੈ ਤੇ ਮੈਂ ਕਿਹਾ ਫਿਰ ਹੱਥ ਚੱਲਦਾ ਰਹੇਗਾ ਚੱਲਦਾ ਰਹੇਗਾ ਤੇ ਬਸ ਉਹ ਸਿੱਖਿਆ ਤਾਂ ਜ਼ਰੂਰ ਹੁੰਦਾ ਬੰਦੇ ਨੇ ਪੰਜ ਜਦੋੋਂ ਤੱਕ ਚਲਾਈਏ ਹੱਥ ਤਾਡੀ ਕੰਮ ਆਉਂਦਾ ਨਹੀਂ ਅਤੇ ਫਿਰੂਜ ਹਾਂ ਹੋਰ
ਮੈਂ ਹੀ ਸੋਚਿਆ ਸੀ ਮੈਂ ਕਿਹਾ ਚਲੋ ਗੁਰਮਾਨੇ ਹਾਂ ਤੇ ਬੜਾ ਫੈਲ ਮੈਂ ਕਿੇ ਦੇ ਘਰ ਗਈ ਸੀ ਤੇ ਉਹਨਾਂ ਨੇ ਸੈੱਟ ਵੀ ਵਿੱਚ ਛਾਇਆ ਹੋਇਆ ਸੀ ਕਹਿੰਦੇ, ਅਸੀਂ ਤੇ ਬਈ ਕਢਵਾਇਆ। ਹੈਂ, ਬੜਾ ਸੋਹਣਾ ਲੱਗ ਰਿਹਾ ਸੀ, ਔਰ ਗਾਜਰੀ ਕਲਰ ਹੁੰਦਾ ਨਾ, ਗਾਜਰੀ ਕਲਰ ਉਹਦੇ ਅਕਣ ਦਾ ਸੀ।
ਅੱ ਕਈਆਂ ਨੇ ਨਾ, ਮਸ਼ੀਨੀ ਕਢਾਈਆਂ ਵੀ ਹੁੰਦੀਆਂ ਇਹ ਮਸ਼ੀਨੀ ਕਢਾਈਆਂ ਵੀ ਬੜੀਆਂ ਸੋਹਣੀਆਂ ਲੱਗਦੀਆਂ। ਪਰ ਜੋ ਹੱਥ ਦੀ ਕਢਾਈ, ਦਾ ਨਾ ਉਹਦਾ ਅਲੱਗ ਹੀ ਮਤਲਬ ਹੈਗਾ ਏ। ਹੱਥ ਨਾਲ ਕੱਢਣਾ ਹਾਂ
ਉਹੀ ਮੈਂ ਕਿਹਾ, ਚਲੋ ਤੁਹਾਡੇ ਨਾਲ ਗੱਲ ਕਰਕੇ ਦੇਖਾਂ ਜੇ ਕੋਈ ਹੈ ਤੁਸੀਂ ਪਤਾ ਕਰੋ ਮੈਨੂੰ ਵੀ
ਹਾਂ -ਹਾਂ ਬਿਲਕੁਲ ਤੁਹਾਨੂੰ ਮੈਂ ਜ਼ਰੂਰ ਪਤਾ ਕਰਕੇ ਦੱਸਾਂਗੀ।
ਹਾਂਜੀ
ਹਾਂ ਹੋਰ ਮੈਂ ਇਹ ਪੁੱਛਦੀ ਪਈ ਸੀ, ਮੈ ਹੁਣ ਜਿਵੇਂ ਤੁਸੀਂ ਕੀ ਕਰਦੇ ਉਹ ਘਰ? ਤੁਸੀਂ, ਮੈਂ ਕਿਹਾ ਆਪ ਘਰ ਕੀ ਕਰਦੇ ਹੋ?
ਹਮ ਆਵਾਜ਼ ਤੈਡੀ ਬਹੁਤ ਘੱਟ ਆਉਂਦੀ, ਮੈਨੂੰ ਸੁਣਾਈ ਨਹੀਂ ਦੇ ਰਿਹਾ।
ਕਹਿ ਰਹੀ, ਆਪ ਵੀ ਕੁੱਛ ਕਰਦੇ ਹੋਵੋਗੇ ਘਰ ਤੁਸੀਂ? ਤੁਹਾਨੂੰ ਤੇ ਬੜਾ ਸ਼ੌਂਕ, ਪਹਿਲੇ ਵੇਖਿਆ ਨਾ ਬੜੇ ਸ਼ੌਕ ਹੁੰਦੇ ਸੀ, ਤੁਹਾਨੂੰ ਪਾਪੜ ਬਣਾਉਂਦੇ ਸੀ, ਤੁਸੀਂ ਸ਼ਰਬਤ -ਸ਼ਰਬਤ ਬਣਾ ਲੈਂਦੇ ਸੀ।
ਹਾਂਜੀ- ਹਾਂਜੀ ਪਾਪੜ ਬਣਾਏ ਸੀ, ਚਿਪਸ ਆਲੂਆਂ ਦੇ ਬਣਾਏ ਸੀ।
ਅੱਛਾ
ਹਾਂ ਉਹ, ਆਲੂ ਲਿਆਈ ਸੀ ਪੰਜ ਦਸ ਕਿਲੋ ਮੈਂ ਕੱਠੇ
ਅੱਛਾ -ਅੱਛਾ, ਉਹਦੇ -ਉਹਦੇ ਵਾਸਤੇ ਅਲੱਗ ਆ ਆਲੂ ਆਲੂ ਅਲੱਗ ਹੁੰਦੇ ਉਹਨਾਂ ਵਾਸਤੇ ਚਿਪਸ ਵਾਸਤੇ ਜਾਂ ਉਹੀ ਜਿਹੜੇ ਬਾਜ਼ਾਰ
ਨਹੀਂ ਨਵਾਂ ਆਲੂ ਜਿਸ ਟਾਈਮ ਆਉਂਦਾ ਹੈਗਾ, ਤਾਜ਼ੇ ਆਲੂ ਜਿਹੜੇ ਹੁੰਦੇ ਨੇ ਆਮ ਉਹੀ ਲੈਂਦੇ ਹਾਂ। ਕੀਕੁੰਦਾ ਚੀ ਸੋਨਾ ਚ ਹੁੰਦਾ ਆਾਨੂੰ ਹਾਂਜੀ
ਉਹ ਵਾਲਲਾ ਲੈਣਾ ਹੁੰਦਾ
ਹਾਂ ਉਹ ਵਾਲਾ ਲੈ ਲਓ ਜ਼ਿਆਦਾ ਅੱਛਾ ਨਹੀਂ ਮਿਲਦਾ ਤੇ ਜਿਹੜੇ ਆਲੂ ਅਸੀਂ ਲੈਦੇ ਹਾਂ ਉਹ ਵੀ ਬਣ ਜਾਂਦੇ ਨੇ ਉਹਦੇ ਨਾਲ ਵੀ
ਠੀਕ ਹੈ
ਹਮ ਤੇ ਉਹਨੂੰ ਅੱੀ ਮੈਂ ਅੱਛੀ ਤਰ੍ਹਾਂ ਧ ਕੇ
ਹੂੰ।
ਫੇਰ ਉਹਨੂੰ ਛਿਲ ਲਿਆ। ਸਾਰੇ ਛਿਲ ਕੇ ਫਿਰ ਪਾਣੀ ਚ ਪਾ ਤੇ ਫਿਰ ਇੱਕ ਔ ਮਿਲਦਾ ਕੱਟਣ ਵਾਲਾ ਅ ਕੱਦੂਕਸ ਹੁੰਦਾ ਨਾ, ਉਹਦੇ ਨਾਲ ਹੀ ਉਹ ਵੀ ਹੁੰਦਾ। ਇੱਕ ਬਲੇਡ ਲੱਗਿਆ ਹੁੰਦਾ ਹੈ ਪਲੇਨ ਜਾ। ਪਿਆਜ ਕਰਲੋ ਚਾਹੇ ਆਲੂ ਕਰ ਲੋ।
ਹਾਂਜੀ। ਜੀ ਹਾਂਜੀ।
ਜੀ ਤੁਸੀਂ ਗੋਲ ਗੋਲ ਕੱਟਣੀ ਹੋਏ ਸਲਾਦ ਅਕਣ ਉਹ ਵੀ ਹੋ ਜਾਂਦਾ ਸੀ। ਤੇ ਮੈਂ ਤੇ ਉਹਦੇ ਨਾਲ ਆਲੂ ਸਾਰੇ ਕੱਟ ਲਏ
ਠੀਕ ਹੈ।
ਫਿਰ ਇੱਕ ਪਤੀਲਾ ਪਾਣੀ ਦਾ ਰੱਖ ਦਿੱਤਾ ਗੈਸ ਤੇ ਉਹਨੂੰ ਵਾਲਾ ਆ ਗਿਆ ਉਹਦੇ ਚ ਪਾ ਤਾ ਲੂਣ ਹੋਰ ਫਿਟਕਰੀ ਥੋੜੀ ਜੀ। ਜਿਹਦੇ ਨਾਲ ਚਿੱਟੇ ਰਹਿੰਦੇ ਨੇ ਕਾਲੇ ਨੀ ਹੂੰਦੇ ਤ ਹੈਲੋ
ਹਾਂਜੀ ਹਾਂਜ ਆ ਰਹੀ ਆਵਾਜ਼ ਤੁਹਾਡੀ ਆ ਰਹੀ ਮੈਨੂੰ ਹਾਂਜੀ ਆਵਾਜ਼ ਤੁਹਾਡੀ ਆ ਰਹੀ ਮੈਨੂੰ।
ਆ ਰਹੀ ਹੈ, ਹਾਂਜੀ। ਹਾਂ ਤੇ ਉਹ ਫਿਰ ਅਸੀਂ ਪਾਣੀ ਉਬਾਲਾ ਆ ਗਿਆ ਨਾ ਫੇਰ ਉਹਦੇ ਚ ਮੈਂ ਉਹ ਥੋੜੇ ਜਿਹੇ ਚਿਪਸ ਪਾ ਤੇ ਜਿਹੜੇ ਕੱਟ ਕੇ ਰੱਖੇ ਸੀ। ਫਿਰ ਉਹਨੂੰ ਥੋੜ੍ਹਾ ਹੱਥ ਨਾਲ ਦੇਖ ਲਿਆ ਇੱਕ ਦੋ ਵਾਲੇ ਆ ਗਏ, ਦੋ ਮਿੰਟ ਰੱਖ ਕੇ ਫਿਰ ਉਹ ਕਢ ਲਿਤੇ ਛਾਨਨੀ ਵਿਚ ਚ
ਠੀਕ ਹੈ ਜੀ, ਠੀਕ ਹੈ।
ਫਿਰ ਉਹ ਕੱਢ ਕੇ ਰੱਖ ਥੋੜੇ ਠੰਡੇ ਹੋ ਗਏ, ਮੋਮਜਮਾ ਡਾਹ ਕੇ ਪੱਖੇ ਥੱਲੇ ਉੱਥੇ ਮੈਂ ਪਾ ਦਿੱਤੇ। ਕਿ ਦਾਣਾ ਦਾਣਾ ਕਰਕੇ ਫੇਰ ਉਹ ਕੱਢ ਕੇ ਫਿਰ ਉਸਸੀ ਪਾਣੀ ਚ ਹੋਰ ਚਿਪਸ ਉਹ ਵੀ ਪਾਤੇ ਜਿਹੜੇ ਕੱਟ ਕੇ ਰੱਖਿਆ ਸੀ ਦੋ ਤਿੰਨ ਵਾਰੀ ਮੈਂ ਉਬਾਲੇ ਦਸ ਕਿੱਲੋ ਦੇ ਥੋੜੇ ਜਿਹੇ ਬਣ ਗਏ ਬਥੇਰੇ ਹੋ ਗਏ ਡਿੱਬਾ ਭਰ ਗਿਆ ਤੇ ਹੁਣ ਬੱਚਿਆਂ ਦਾ ਮਨ ਕਰਦਾ ਇੱਕ ਬ ਚਾਰ ਵਾਲੇ ਚਿਪਸ ਦਾ ਅਲੱਗ ਸਵਾਦ ਹੈ ਜਿਹੜਾ ਘਰ ਦਾ ਬਣਾਉਂਦੇ ਹਾਂ ਅਸੀਂ ਉਦਾਹਰਣ ਸ ਔਰ ਬੜੇ ਸੋਹਣੇ ਔਰ ਚਿੱਟੇ ਦੁੱਧ ਬਣਦੇ ਤੇਲ ਗਰਮ ਗਰਮ ਦੋ ਤਿੰਨ ਦਿਨ ਇੱਕ ਦਿਨ ਧੁੱਪ ਦੋ ਦਿਨ ਧੁੱਪਾਂ ਲਗਵਾਈਆਂ ਇੱਕ ਦਿਨ ਪੱਖੇ ਥੱਲੇ ਰੱਖਿਆ ਸਾਰਾ ਦਿਨ ਮੈਂ
ਵਧੀਆ ਜੀ ਵਧੀਆ ਮੈਂ ਉਹੀ ਕਹਿ ਰਹੀ ਹਾਂ ਹਾਂ ਮਿਹਨਤ ਕਰਨੀ ਪੈਣੀ ਹੈ ਤੇ ਸਵਾਦ ਤਾਦੀ ਮਿਲੇਗਾ ਹਨਾ
ਹਾਂਜੀ ਫਿਰ ਜਦ ਨੂੰ ਸੁੱਕ ਜਾਣ ਡੱਬੇ ਚ ਪਾ ਦੋ ਤੇਲ ਰੱਖੋ ਖੁਲਾ ਕੜਾਹੀ ਚ ਓਨੂੰ ਤਲੋ ਰ ਉਤੇ ਚਾਟ ਮਸਾਲਾ ਪਾਓ ਔਰ ਖਾਓ ਜਾਂ ਸੋਸ ਨਾਲ ਲਗਾ ਕੇ ਖਾਓ ਬੜੇ ਟੇਸਟੀ ਹਦੇ
ਠੀਕ ਹੈ ਜੀ ਠੀਕ ਹੈ ਬਹੁਤ ਵਧੀਆ ਬਣਾਵਾਂਗੇ ਅਸੀਂ ਵੀ
ਹ ਮੈਂ ਇਸ ਤਰ ਹੀ ਬਣਾਏ ਸੀ ਬਣਾਏ ਹੀ ਸੀ ਬਸ ਨਹੀਂ ਦਸ ਕਿੱਲੋ ਤੋਂ ਬਨਾ ਇੱਕ ਡਿਬਾ ਪੜ ਗਿਆ
ਬ ਠੀਕ ਹੈ ਠੀਕ
ਮਤਲਬ ਹਲਕੇ ਹੋਏ ਨਾ ਫੁੱਲ ਫੁੱਲ ਕੇ ਫੁੱਲੇ ਹੁੰਦੇ ਨੇ ਪਤਲੇ ਪਤਲੇ ਤੇ ਉਹਦੇ ਚ ਆ ਗ ਕ ਪਈ ਹਾਂਜੀ ਮੁ ਜੇ ਾ ਮਨ ਬੱਚਿਆਂ ਦਾ ਮਨ ਕਰਦਾ ਤੇ ਕਹਿੰਦੇ ਮੰਮੀ ਤੱਲ ਦੋ ਤਲ ਕੇ ਦਿੰਦੀ ਹਾਂ ਆਉਂਦੇ ਨੇ ਬੱਚੇ
ਚਲੋ
ਉਹ ਬੇਟੀ ਦੇ ਵੀ ਬੱਚੇ ਆਏ ਹੋਏ ਸੀ ਉਹ ਵੀ ਕਰਦੇ ਨੇ ਨਾਨੀ ਅਕ ਬਹੁਤ ਸਵਾਦ ਲੱਗਦਾ ਤੇਗੀ ਬੱਲ ਬਣਾ ਕੇ ਦਿਓ ਫਿਰ ਇੱਕ ਦਿਨ ਉਹਨਾਂ ਨੂੰ ਬਣਾ ਕੇ ਭੇਜਿਆ ਥੋੜੇ ਤੇ
ਹਾਂ ਘਰ ਸਭ ਠੀਕ ਠਾਕ
ਹਾਂਜੀ
ਹੈਲੋ
ਹੈਲੋ
ਹਾਂ ਉਹੀ ਕੁਛਦੀ ਵੀ ਘਰ ਸਭ ਠੀਕ ਠਾਕ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ
ਹਾਂਜੀ
ਹਾਂ ਮੈਂ ਕਿਹਾ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਗੱਲ ਥੋੜ੍ਹੀ ਹਲੀ ਹੌਲੀ
ਅੱਛਾ ਜੀ ਬਹੁਤ ਚੰਗਾ ਮੈਨੂੰ ਵੀ ਲੱਗਿਆ ਇੱਕ ਮਿੰਟ
ਚਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਬਸ ਉਓਹੀ ਹਾਂਜੀ ਸਭ ਠੀਕ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਚੱਲ ਜੀ